ਵਧੀਆ- ਵਧੀਆ ਤੁਸੀਂ ਦੱਸੋ। ਕੀ ਹਾਲ ਚਾਲ ਪਰਿਵਾਰ ਸਭ ਵਧੀਆ
ਸਭ ਵਧੀਆ ਜੀ ਵਧੀਆ
ਹਾਂਜੀ ਦੱਸੋ ਕੀ ਕੰਮ ਆ ਗਿਆ।
ਬਸ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਦੇ ਅ ਅੱਜ ਕੱਲ੍ਹ ਖਾਣ ਪਾਣ ਬਾਰੇ
ਅੱਛਾ -ਅੱਛਾ
ਮੈਂ ਕਿਹਾ ਚਲੋ ਤੁਹਾਡੇ ਨਾਲ ਕੁਛ ਗੱਲਬਾਤ ਕਰਦੇ ਆ ਕਿ ਕਿਵੇਂ ਜਾ ਖਾਣਾ ਸਾਨੂੰ ਖਾਣਾ ਚਾਹੀਦਾ ਹੈ ਕਿਹੜਾ ਵਧੀਆ ਹੁੰਦ
ਆਂ ਦੇਖੀਏ। ਸਿਹਤ ਵੱਲੀ ਤਾਂ ਦੇਖੀਏ ਮੈਂ ਤੇ ਮੈਨੂੰ ਤੋਂ ਹੀ ਕਹਿਣਾ ਮੇਰਾ ਤੇ ਇਹੀ ਓਪੀਨੀਅਨ ਹੈਗਾ ਕਿ ਜਿਹੜਾ ਭੋਜਨ ਹੈਗਾ ਕੇਵਲ ਪੇਟ ਭਰਨ ਦਾ ਮਤਲਬ ਸਾਡਾ ਸਾਧਨ ਨੀ ਹੈਗਾ ਨਾ ਇਕੱਲਾ ਅਸੀਂ ਸੋਚੀਏ ਸਾਨੂੰ ਭੁੱਖ ਲੱਗੀ ਹੈਗੀ ਅਸੀ ਖਾਣਾ ਖਾਣਾ ਹੈ ਪੇਟ ਭਰਨਾ ਇਹ ਨੀ ਸੋਚਣਾ ਸਾਨੂੰ ਕਿਉਂਕਿ ਜਿਹੜਾ ਬੁਖਾਨਾ ਹੋ ਗਿਆ ਸਾਡੇ- ਸਾਡੇ ਸਵਾਸਥ ਵਾਸਤੇ ਸਾਡੇ ਵਿਕਾਸ ਵਾਸਤੇ ਸਾਡੇ ਮਤਲਬ ਮੈਂਟਲੀ ਕਹਿ ਲਓ, ਚਾਹੇ ਤੁਸੀਂ ਫਿਜੀਕਲੀ ਕਹਿ ਲਓ, ਦੋਨਾਂ ਵਾਸਤੇ ਬਹੁਤ ਜ਼ਰੂਰੀ ਨਹੀਂ ਹੋਏਗਾ ਨਾ ਕਿਉਂਕਿ ਅਗਰ ਤੁਸੀਂ ਵਧੀਆ ਖਾਣਾ ਖਾਂਦੇ ਹੋ, ਤੇ ਤੁਹਾਡੇ ਉਹ ਤਨ ਨੂੰ ਵੀ ਲੱਗਦਾ ਤੇ ਮਨ ਵੀ ਲੱਗਦਾ ਹੈਗਾ ਅਗਰ ਅਸੀਂ ਨਹੀਂ ਐਵੇਂ ਹੀ ਸੋਚੀਏ ਕਿ ਉਹ ਬਾਸੀ ਖਾਣਾ ਪਿਆ ਬਦਬੂ ਮਾਰ ਰਿਹਾ ਹੈ, ਉਹ ਖਾ ਲਿੱਤੇ ਜਿਵੇਂ ਕੋਈ ਪੌਸ਼ਟਿਕ ਖਾਣਾ ਨਾ ਖਾ ਕੇ ਜਗ ਫੂਡ ਖਾਦੇ ਰਹੇਗੇ ਤੇ ਉਹ ਵੀ ਸਾਡੀ ਸਿਹਤ ਵਾਸਤੇ ਤਾਂ ਦੇਖੋ ਵਧੀਆ ਨੀ ਹੈਗਾ ਨਾ।
ਬਿਲਕੁਲ -ਬਿਲਕੁਲ ਜਿਵੇਂ ਕਈ ਵਾਰ ਹੁੰਦਾ ਹੈ, ਲੋਕਾਂ ਨੂੰ ਦੇਖੋ। ਆਪਾਂ ਕਿੱਥੇ ਜਾਂਣੇ ਹਾਂ ਸਾਨੂੰ ਖੁਸ਼ਬੂ ਆ ਜਾਂਦੀ। ਖਾਣ ਦੀ ਆਪਾਂ ਕਹਿੰਦੇ ਹਾਂ ਕਿੰਨਾ ਵਧੀਆ ਖੁਸ਼ਬੂ ਆਉਂਦੀ ਪਈ ਹੈ, ਤਾਂ ਦਿਲ ਵੀ ਕਰਦਾ ਕਿ ਫਿਰ ਆਪਾਂ ਕੁਛ ਖਾਈਏ ਪਰ ਆਪਾਂ ਵੇਖਦੇ ਹਾਂ ਉੱਥੇ ਮਤ ਲਬ ਜਿਵੇਂ ਵਧੀ ਦੇਖੋ ਸਵੇਰੇ -ਸਵੇਰੇ ਆਪਾਂ ਜਿਵੇਂ ਚਾਹ ਪੀਂਣੇ ਹਾਂ, ਕੁੱਲ ਕਈ ਵਾਰ ਕਿੱਥੇ ਬਾਹਰ ਘੁੰਮਣ ਫਿਰਨ ਜਾਂਦੇ ਆ, ਉੱਥੇ ਕੁੂੱਲੜ ਦੀ ਚਾਹ ਦਾ ਨਜ਼ਾਰਾ ਲੈਂਦੇ ਆ, ਕਿੰਨਾ ਵਧੀਆ ਲੱਗਦਾ ਹੈ।
ਉਹ ਤੇ ਦੇਖੋ ਪ੍ਰਕਿਰਤੀ ਮਤਲਬ ਨੈਚੁਰਲ ਚੀਜ਼ ਤੁਸੀਂ ਅਗਰ ਕੋਈ ਵੀ ਖਾ ਰਹੇ ਹੋ ਜਿਵੇਂ ਮਤਲਬ ਕੋਈ ਵੀ ਤੁਸੀਂ ਹਰੀ ਸਬਜ਼ੀ ਖਾ ਰਹੇ ਹੋ, ਦੇਖੋ ਭੋਜਨ 'ਚ ਬੜੀ ਤਰ੍ਹਾਂ ਦੇ ਖ ਖਾਣ ਪੀਣ ਵੀ ਬਥੇਰੀ ਤਰ੍ਹਾਂ ਖਾਂਦੇ ਹੈਗੇ ਅਹ ਜਿਵੇਂ ਤੁਸੀਂ ਵੈਜੀਟੇਰੀਅਨ ਖਾਣਾ ਖਾ ਸਕਦੇ ਹੋ, ਸ਼ਾਕਾਹਾਰੀ ਖਾਣਾ ਹੋਵੇਗਾ। ਗਿਆ ਜੇਹੜਾ ਸਾਨੂੰ ਡਾਇਰੀ ਨਾਲ ਮਿਲਦਾ ਹੈਗਾ ਦੁੱਧ, ਦਹੀਂ, ਪੇੜ, ਪੌਧੇ। ਨਾਲ ਫਸਲਾਂ ਨਾਲ ਮਤਲਬ ਅਨਾਜ ਹੋ ਗਈ, ਦਾਲਾਂ ਹੋ ਗਈਆਂ, ਸਬਜ਼ੀਆਂ ਹੋ ਗਈਆਂ। ਇਹ ਸਭ ਚੀਜ਼ਾਂ ਸਾਡੀ ਸ਼ਾਕਾਹਾਰੀ ਦੇ ਅੰਦਰ ਆਂਦੀਆਂ ਨਾ, ਇਹ ਦੇਖੋ ਭੋਜਨ ਪਚਾਣ ਵਾਸਤੇ ਵੀ ਈਜ਼ੀ ਹੁੰਦਾ ਹੈ, ਨਾਲ ਸਾਡੀ ਸੇਹਤ ਵਾਸਤੇ ਵੀ ਬਹੁਤ ਵਧੀਆ ਹੁੰਦਾ ਹੈ ਨਾ।
ਬਿਲਕੁਲ ਬਿਲਕੁਲ ਇਹ ਤਾਂ ਬਿਲਕੁਲ ਤੁਸੀਂ ਠੀਕ ਕਿਹਾ ਆ ਕਿ ਮਤਲਬ ਜੇਹੜਾ ਆਪਾਂ ਅ ਬਿਲਕੁਲ ਜਿਵੇਂ ਕਹਿ ਲੋਓ ਸਾਦਾ ਖਾਣਾ ਖਾ ਜਾਂਦੇ ਨੇ ਕਈ ਵਾਰ ਹੁੰਦਾ ਕਈ ਲੋਕੀ ਦੇਖੋ ਤੁਸੀਂ ਦੇਖਿਆ ਹੋਏਗਾ ਕਿੰਨਾ ਮੈਦਾ ਮਿਰਚ ਮਸਾਲਾ ਵਾਲਾ ਖਾਣਾ ਖਾਂਦੇ ਨੇ ਏਨੇ ਮਿਰਚ ਮਸਾਲੇ ਹੁੰਦੇ ਤਲਾ ਬੁਲਾ ਸਵੇਰੇ ਸਵੇਰੇ ਛੋਲੇ ਬਟੂਰੇ ਖਾ ਲਏ ਯਾ ਕੁਛ ਖਾ ਲਿਆ। ਉਹ ਦੇਖੋ ਸਾਡੀ ਸੇਹਤ ਲਈ ਵੀ ਕਿੰਨੇ ਚਲੋ ਕਦੇ ਕਦੇ ਹੁੰਦਾ ਹੈ ਕਿ ਮਹੀਨੇ ਦੋ ਮਹੀਨੇ ਚ ਇੱਕ ਵਾਰ ਤੁਸੀਂ ਖਾ ਲੋ ਕਈ ਲੋਕੀ ਦੇਖੇ ਹੋਂਗੇ ਤੁਸੀਂ ਸਵੇਰੇ ਸਵੇਰੇ ਹੀ ਕਿੰਨਾ ਤਲਾ ਵਲਾ ਖਾ ਖਾਂਦੇ ਨੇ ਉਹ ਵੀ ਸੇਹਤ ਲਈ ਵਧੀਆ ਨੀ ਹੁੰਦਾ ਸਾਡੀ।
ਹਾਂ, ਬਿਲਕੁਲ ਸੀ ਆਖਿਆ ਦੇਖੋ ਅ ਬ ਦੂਜੇ ਨੰਬਰ ਚ ਅਸੀਂ ਕਹਿ ਸਕਦੇ ਹਾਂ ਕਿ ਨੋਨ ਵੈਜੀਟੇਰੀਅਨ ਫੂਡ ਕਿ ਮਾਸਾਹਾਰੀ ਜੇੜਾ ਖਾਨਾ ਆਂਦਾ ਜੇੜਾ ਸਾਨੂੰ ਅਸੀਂ ਪਸ਼ੂ ਨਾਲ ਪਸ਼ੂ ਸਰੋਤਾਂ ਨਾਲ ਮਾਲੂਮ ਹੁੰਂਦਾ ਜਿਵੇਂ ਮਾਸ ਮੱਛਲੀ, ਚਿਕਨ, ਅੰਡੇ ਦੇਖੋ। ਅੱਜ ਕੱਲ ਬੱਚੇ ਜਿੰਮ ਜਾਂਦੇ ਆ ਤੇ ਬੱਚੇ ਕਹਿੰਦੇ ਸਾਨੂੰ ਪ੍ਰੋਟੀਨ ਚਾਹੀਦਾ ਹੈਗਾ। ਵਿਟਾਮਿਨ ਚਾਹੀਦਾ ਹੈਗਾ। ਬੀ ਟਵਲਵ ਚਾਹੀਦਾ ਹੈ। ਕਿਉਂਕਿ ਪਰ ਖਾਂਦੇ ਹੈਗੇ ਲੋਕੀ ਉਹ ਤੇ ਦੇਖੋ ਤੁਹਾਡੇ ਉੱਪਰ ਡਿਪੈਂਡ ਕਰਦਾ ਹੈ ਕਿ ਤੁਸੀਂ ਕੀ ਖਾਣਾ ਜ਼ਿਆਦਾ ਪਸੰਦ ਕਰਦੇ ਹੋ ਵੈਜੀਟੇਰੀਅਨ ਕਿ ਨੋਨ ਵੈਜੀਟੇਰੀਅਨ। ਇਹ ਤੇ ਸਾਡੇ ਉੱਤੇ ਮਤਲਬ ਅਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਨਾ।
ਬਿਲਕੁਲ, ਬਿਲਕੁਲ। ਉਹ ਤਾ ਦੇਖੋ ਆਪਦਾ ਆਪਦਾ ਹਰ ਕਿਸੇ ਦਾ ਉਹ ਹੁੰਦਾ ਹੈ ਕਿ ਕੋਈ ਕਈ ਲੋਕੀ ਦੇਖੋ ਜਿਵੇਂ ਅ ਮਤਲਬ ਨੋਨ ਵੈਜ ਖਾਂਦੇ ਨੇ। ਕਈ ਲੋਕ ਨਹੀਂ ਵੀ ਖਾਂਦੇ। ਮਾਸ- ਮੱਛੀ ਵਗੈਰਾ
ਹਾਂ, ਬਿਲਕੁਲ ਸਹੀ ਆਖਿਆ ਦੇਖੋ ਇਹ ਤੇ ਹੈ ਸਹੀ ਗੱਲ ਹੈਗੀ। ਬਿਲਕੁਲ। ਇੱਕ ਹੁੰਦਾ ਹੈਗਾ ਸੀ- ਫੂਡ ਸਾਡਾ ਸਮੁੰਦਰੀ ਭੋਜਨ ਜੇੜਾ ਸਾਨੂੰ ਮਛਲੀ ਹੋ ਗਈ, ਝੀਗਾਾ ਹੋਗਿਆ, ਕੇਕੜੇ ਹੋ ਗਏ। ਜੇੜਾ ਸਾਨੂੰ ਓਮੇਗਾ ਡੀ ਵੀ ਦਿੰਦੇ ਹੈਗੇ। ਕਿਉਂਕਿ ਕਈ ਵਾਰ ਐਵੇਂ ਹੁੰਦਾ ਕਿ ਬੰਦਾ ਕੋਈ ਬਿਮਾਰ ਹੈਗਾ ਕੋਈ ਕੁੱਛ ਹੈ ਡਾਕਟਰ ਉਹਨੂੰ ਕਹਿ ਦੇਂਦਾ ਨਾਲ- ਨਾਲ ਇਹ ਵਾਲੀ ਚੀਜ਼ ਖਾਣੀ ਪਏਗੀ ਤੁਹਾਨੂੰ। ਮੱਛਲੀ ਖਾਣੀ ਪਏਗੀ ਉਹ ਤੁਹਾਨੂੰ ਕਿਉਂਕਿ ਓਮੇਗਾ ਐਸਿਡ ਦੇਂਦੀ ਹੈਗੀ ਤੇ ਤੁਹਾਨੂੰ ਖਾਣੀ ਪਏਗੀ। ਮਜਬੂਰੀ ਨਾਲ ਵੀ ਕਈ ਬੰਦਿਆਂ ਨੂੰ ਦਵਾਈ
ਬਿਲਕੁਲ ਦਵਾਈ ਦੇ ਤੌਰ ਤੇ ਖਾਣੀ ਪੈਂਦੀ ਐ ਪਰ ਹੁਣ ਕੀ ਕਰੀਏ? ਫਿਰ ਡਾਕਟਰ ਜਦੋਂ ਕਿਸੇ ਨੂੰ ਦੱਸ ਦੇਵੇ ਤਾਂ ਫਿਰ ਲੈਣੀ ਪੈਂਦੀ ਹੈ ਲੋਕਾਂ ਨੂੰ ਇਹ ਖਾਣੀ ਪੈਂਦੀ ਐ। ਚਾਹੇ ਨਾ ਵੀ ਖਾਣਾ ਉਹ ਪਰ ਇੱਕ ਦਵਾਈ ਦੇ ਤੌਰ ਤੇ ਲੈਣੀ ਪੈਂਦੀ ਐ।
ਹੂੰ, ਹੂੰ। ਬਿਲਕੁਲ ਸਹੀ ਆਖਿਆ ਫਿਰ ਇੱਕ ਆ ਜਾਂਦਾ ਜੰਕ ਫੂਡ। ਜੰਕ ਫੂੱਡ ਜੇੜਾ ਹੁੰਦਾ ਹੈ। ਜਿਵੇਂ ਪਿਜਾ, ਬਰਗਰ, ਚਿਪਸ, ਕੋਲਡ ਡਰਿੰਕ। ਜੇੜਾ ਅੱਜ ਕੱਲ੍ਹ ਬਹੁਤ ਜ਼ਿਆਦਾ ਚਲਣ ਚ ਚੱਲ ਰਿਹਾ ਹੈਗਾ। ਦੇਖੋ ਸਵਾਦ ਚ ਤਾਂ ਹੈ ਬਹੁਤ ਟੇਸਟੀ ਹੁੰਦਾ। ਅਸੀਂ ਵੀ ਵੀ ਮੈਂ ਵੀ ਕਹਾਂਗੀ ਅਗਰ ਮੈਂ ਵੀ ਖਾਣ ਲੱਗਾ ਤਾਂ ਮੈਨੂੰ ਵੀ ਟੇਸਟੀ ਲੱਗਦਾ। ਪਰ ਇਹਦੇ ਵਿੱਚ ਕੋਈ ਪੋਸ਼ਣ ਨੀ ਹੈਗਾ ਕੋਈ ਕੁਛ ਨਹੀਂ ਹੈਗਾ। ਕਿਉਂਕਿ ਚੀਨੀ ਐਨੀ ਜ਼ਿਆਦਾ ਮਤਲਬ ਕਹਿੰਦੇ ਆ ਨਾ ਪ੍ਰੋਸੈਸ ਫੂਡ ਮਤਲਬ ਜੇੜਾ ਪੈਕ ਕੀਤਾ ਹੋਇਆ ਫੂਡ ਹੋ ਗਿਆ ਜੇੜਾ
ਬਨਾਯਾ ਹੋਯਾ ਪਿਆ ਹੁੰਦਾ ਐ। ਉਹਨਾਂ ਨੂੰ ਸੇਲ ਆਊਟ ਵੇਚਣਾ ਤੋਂ ਆਪਾਂ ਲੈ ਕੇ ਆਨੇ ਆਂ ਜਿਵੇਂ ਬਣੇ ਹੋਏ। ਫਰੋਜਨ ਫੂਟ ਵਗੈਰਾ ਲੈ ਕੇ ਆਨੀ ਆ।
ਤੇਲ ਮਸਾਲੇ ਬਹੁਤ ਆਉਂਦੇ ਐ ਨਾ ਇਹਦੇ ਅੰਦਰ। ਕਿਉਂਕਿ ਤੇਲ ਮਸਾਲਾ ਜ਼ਿਆਦਾ ਹੁੰਦਾ ਹੈ। ਉਹ ਸਾਡੀ ਬੋਡੀ ਨੂੰ ਸਾਡਾ ਸ਼ੂਗਰ ਲੈਵਲ ਹਾਈ ਕਰਦੂਗਾ। ਬੀਪੀ ਜਿਹਨਾਂ ਨੂੰ ਹੈਗਾ ਉਹਦਾ ਬੀ ਕੀ, ਬਿਲਕੁਲ ਫਲਕਚੁਏਟ ਹੋ ਜਾਊਗਾ। ਨਾਲ ਸਾਨੂੰ ਮੋਟਾਪਾ ਵੀ ਤੇ ਦਿੰਦਾ ਐ।
ਦੇਖੋ। ਆ ਤਾਂਈ ਤਾਂ ਅੱਜ ਕਲ ਕੇ ਬੱਚੇ ਤੁਸੀਂ ਵੇਖੇ ਹੋਣਗੇ ਕਿੰਨੇ ਮਤਲਬ ਮੋਟੇ ਮੋਟੀ ਹੁੰਦੇ ਨੇ ਖਾ ਬਾਜ਼ਾਰ ਉਹ ਨੇ ਖਾਣਾ ਸੀ ਫੂਡ, ਜਿਹੜੇ ਫਰੋਜਨ ਫੂਡ ਜਿਵੇਂ ਬੱਚੇ ਹੁੰਦੇ ਨੇ ਬਾਹਰ ਰਹਿੰਦੇ। ਦੇਨੇ ਉਹ ਬਣਾਉਣ ਦਾ ਉਹਨਾ ਨੂੰ ਥੋੜਾ ਜਿਹਾ ਹੋ ਜਾ ਜਾਂਦਾ। ਆਲਸ ਵਗੈਰਾ ਹੋ ਜਾਂਦਾ ਹੈ। ਤਾਂ ਮਾਰਕੀਟ ਤੋਂ ਜਾ ਕੇ ਲੈ ਆਦੇ ਨੇ। ਉੱਥੇ ਐਵੇਂ ਗਰਮ ਗਰਮ ਕਰਕੇ ਖਾ ਲੈਂਦੇ ਨੇ।
ਦੇਖੋ ਮਜਬੂਰੀ ਹੈਗੀ ਤੁਹਾਡੀ, ਤੇ ਚਲੋ ਜਦੋ ਕੱਲੀ- ਕਦਾਰ ਤੇ ਚੱਲ ਜਾਂਦਾ। ਕਿ ਬੰਦੇ ਦੀ ਤਬੀਅਤ ਠੀਕ ਨੀ ਹੈਗੀ, ਜਾਂ ਤੁਹਾਨੂੰ ਕੋਲੋਂ ਟਾਈਮ ਨੀ ਹੈਗਾ ਚਲੋ ਠੀਕ ਹੈ। ਪਰ ਅਗਰ ਰੈਗੂਲਰ ਬੇਸਿਸ ਜਦੋ ਤੁਸੀਂ ਖਾਣ ਦੀ ਅਪਣਾ ਗੰਦੀ ਆਦਤ ਅਪਣਾਣੀ ਹੈ। ਤੇ ਦੇਖੋ ਤੁਹਾਡੀ ਹੀ ਸਿਹਤ ਵਾਸਤੇ ਤੇ ਵਧੀਆ ਨੀ ਹੈਗੀ ਨਾ।
ਬਿਲਕੁਲ- ਬਿਲਕੁਲ ਦੇਖੋ। ਅ ਅੱਜ -ਕੱਲ ਤਾਂ ਦੇਖੋ ਤੁਸੀਂ ਐਵੇਂ ਆਪਾਂ ਜਿਵੇਂ, ਏ ਬਾਹਰ ਦਾ ਖਾਣਾ। ਜਿਵੇਂ-ਅੱਜ-ਕੱਲ੍ਹ ਮਤਲਬ ਬਣਾ ਹੁਆ ਮਿਕਸ ਰੋਸਟਰਡ ਮਿਲ ਜਾਂਦਾ। ਜਿਵੇਂ-ਦਲ ਚੀਆ ਵਗੈਰਾ ਵੀ ਜਿਵੇਂ-ਪਾਣੀ ਗਰਮ ਪਾਣੀ ਪਾਇਆ ਨਾਲ ਨਾਲ ਹੈਲਦੀ ਵੀ ਹੋ ਗਿਆ। ਤਾਂ ਸਬਜ਼ੀਆਂ ਵਗੈਰਾ ਵੀ ਹੁੰਦੀਆਂ ਨੇ, ਕਈ ਵਾਰ ਸਟੂਡੈਂਟ ਵਗੈਰਾ ਹੁੰਦੇ ਨੇ, ਬਾਹਰ ਪੜ੍ਹਨ ਗਏ ਹੈ। ਬੱਚੇ ਏ, ਉਹਨਾਂ ਨੂੰ ਵੀ ਬਣਾਉਣ ਲਈ ਆਸਾਨੀ ਹੋ ਜਾਂਦੀ ਹੈਨਾ ਥੋੜੀ ਜਿਹੀ।
ਹਾਂ! ਸਹੀ ਨਹੀਂ ਆਖਿਆ, ਬਿਲਕੁਲ ਸਹੀ ਆਖਿਆ। ਦੇਖੋ ਅਹ-ਮਤਲਬ ਖਾਨ ਦੇ ਦੇਖੋ ਘਰ ਦਾ ਖਾਨਾ ਖਾ ਰਹੇ ਓ। ਅਗਰ ਤੁਸੀਂ ਹੈਲਦੀ ਖਾ ਰਹੇ ਓ। ਜਿਹਦੇ ਅੰਦਰ ਸਾਰੀ ਚੀਜ਼ ਆ ਹੋ ਜਾਂਦੀ ਹੈ। ਕਾਰਬੋਹਾਈਡਰੇੇਟ, ਪ੍ਰੋਟੀਨ, ਫੈਟ ਕਿਉਂਕਿ ਵਿਟਾਮਿਨ ਮਿਨਰਲ ਵੋਟਰ ਯਾ ਫਿਰ ਜਿਵੇਂ, ਕਹਿ ਸਕਦੇ ਹੋ ਕਿ ਤੁਸੀਂ ਅਗਰ ਤੁਹਾਡੇ ਸਰੀਰ ਵਾਸਤੇ, ਤੇ ਪ੍ਰੋਟੀਨ ਜ਼ਰੂਰੀ ਹੈਗਾ ਤੇ, ਤੁਹਾਡੇ ਸਰੀਰ ਵਾਸਤੇ ਫੈਟ ਵੀ ਜ਼ਰੂਰੀ ਹੈਗਾ ਕਿਉਂਕਿ ਸਾਨੂੰ। ਘੀ, ਤੇਲ, ਮੱਖਣ, ਮੇਵੇ ਸਭ ਕੁਝ ਖਾਣਾ ਚਾਹੀਦਾ ਐ। ਐਨੀ, ਕਿ ਨੀ ਘੀ ਨੀ ਸਾਡੇ ਘੀ ਸਾਡੀ ਹੱਡੀਆਂ ਵਾਸਤੇ ਕਿੰਨਾ ਜ਼ਰੂਰੀ ਹੈਗਾ। ਸੁਣਿਆ ਹੀ ਹੋਊਗਾ ਰੋਜ਼ ਦੋ ਚਮਚ ਘੀ ਜ਼ਰੂਰ ਖਾਣਾ ਚਾਹੀਦਾ। ਤੁਸੀਂ
ਬਿਲਕੁਲ- ਬਿਲਕੁਲ ਦੇਖੋ ਆਪ ਦੀ ਮਤਲਬ ਇੱਕ ਲਿਮਿਟ ਹੁੰਦੀ ਏ, ਹਰ ਚੀਜ਼ ਦੀ ਖਾਣ ਦੀ, ਜਿਵੇਂ ਤੁਸੀਂ ਕੀ ਆ ਡਰਾਈ ਫਰੂਟ ਵੀ ਖਾਣਾ ਚਾਹੀਦਾ। ਇਹ ਥੋੜੀ ਕਿ ਤੁਸੀਂ ਮਤਲਬ ਐਨਾ ਸਾਰੇ -ਸਾਰੇ ਮਤਲਬ ਇੱਕ ਲਿਮਿਟ ਨਾਲ ਅਗਰ ਕੋਈ ਅਸੀਂ ਚੀਜ਼ ਖਾਂਨੇ ਆ। ਤਾਂ ਉਹ ਸਾਡੀ ਸਿਹਤ ਲਈ ਵਧੀਆ ਹੁੰਦੀ ਐ।
ਹਾਂ। ਉਹ ਤੇ ਹੈਗਾ, ਕੋਈ ਵੀ ਚੀਜ਼ ਦੇਖੋ ਤੁਸੀਂ ਲਿਮਿਟ ਨਾਲ ਖਾਓਗੇ ਤੇ ਉ ਤੇ। ਤੁਹਾਡੀ ਸਿਹਤ ਵਾਸਤੇ ਵਧੀਆ ਹੀ ਹੈਗੀ। ਅਗਰ ਕਿਸੇ ਚੀਜ਼ ਦਾ ਤੁਸੀਂ ਮਿਸਯੂਜ ਕਰੋਗੇ, ਜ਼ਿਆਦਾ ਖਾਓਗੇ ਦੇਖੋ। ਜ਼ਿਆਦਾ ਵੀ ਸਾਡੀ ਬੋਡੀ ਵਾਸਤੇ ਮਿਨਰਲ, ਵਿਟਾਮਿਨ ਅੱਛੇ ਨਹੀਂ ਹੈਗੇ। ਕੋਈ ਨਾ ਕੋਈ
ਉਹ ਫਿਰ ਸਾਡੀ ਸਿਹਤ ਨੂੰ ਨੁਕਸਾਨ ਹੀ ਕਰਦੇ ਨੇ ਤੁਹਾਨੂੰ ਪਤਾ ਈ ਐ।
ਹਾਂ-ਹਾਂ। ਉਹੀ ਤੇ ਮੈਂ ਆਖਿਆ ਕਿ ਮਤਲਬ ਲਿਮਿਟ ਦਾ ਖਾਓ ਨਾ। ਨਾਲ ਤੁਸੀਂ ਇਹ ਦੇਖੋ, ਕਿ ਮਤਲਬ ਤੁਹਾਨੂੰ ਕਿੰਨੀ ਕੈਪੈਸਿਟੀ ਖਾਣੀ ਐ। ਕੇਖਾਣ ਬੈਠੇ ਤੇ ਤੁਹਾਨੂੰ ਪਤਾ ਹੀ ਨਹੀਂ ਕਿ, ਤੁਸੀਂ ਚਾਰ -ਚਾਰ ਪੰਜ-ਪੰਜ ਖਾ ਕੇ ਲਿਮਿਟ ਨਾ ਅਨਲਿਮਿਟ ਤੁਹਾਡੀ ਤਬੀਅਤ ਖਰਾਬ ਹੋ ਗਈ। ਕਿਉਂਕਿ, ਜਿਆਦਾ ਖਾਣਾ ਗਰਮੀ ਚ ਦੇਖੋ ਖਾਓਗੇ ਤਾਂ। ਡੀਹਾਈਡ੍ਰੇਸ਼ਨ ਵੀ ਤੇ ਹੋ ਜਾਂਦਾ ਨਾ ਕਈ ਵਾਰੀ ਬੋ ਈਦੇ ਅੰਦਰ
ਬਿਲਕੁਲ -ਬਿਲਕੁਲ ਗਰਮੀਆਂ ਚ ਤਾਂ ਵੈਸੇ ਵੀ ਦੇਖੋ ਖਾਣ ਪਣ ਦਾ ਥੋੜਾ ਧਿਆਨ ਰੱਖਣਾ ਚਾਹੀਦਾ ਐ। ਗਰਮੀਆਂ ਹੋ ਗਈ, ਬਰਸਾਤਾਂ ਹੋ ਗਈਆਂ। ਇਹਦੇ ਵਿੱਚ ਵੀ ਤਾਂ ਤੁਸੀਂ ਅਗਰ ਜਿਵੇਂ ਬਾਜ਼ਾਰ ਦਾ ਖਾਂਨੇ ਓ ਤਾਂ। ਸਾਨੂੰ ਕੀ ਪਤਾ ਕਿਵੇਂ ਸਾਫ਼ ਸਫ਼ਾਈ ਨਾਲ ਬਣਿਆ ਹੈ। ਕਿ ਨਹੀਂ ਬਣਿਆ ਤਾਂ ਆਪਾਂ ਘਰ ਬਣਾ ਕੇ ਖਾਂਨੇ ਆ। ਤਾਂ ਵਧੀਆ ਤਰੀਕੇ ਨਾਲ ਸਾਫ਼- ਸਫ਼ਾਈ ਨਾਲ ਬਣਾਦੇ ਆ।
ਹਾਂ। ਉਹ ਤੇ ਹੈ ਦੇਖੋ, ਹੁਣ ਜਿੱਦਾਂ ਕਦੀ ਤਿਉਹਾਰ ਹੁੰਦਾ। ਕੋਈ ਸਾਡਾ ਜਿਵੇਂ ਜਾਂ, ਕੋਈ ਫੰਕਸ਼ਨ ਹੈਗਾ। ਫੈਮਲੀ ਫੰਕਸ਼ਨ ਹੈਗਾ। ਤੇ ਚਲੋ ਤਦ ਤੇ ਬੰਦਾ -ਬੰਦਾ ਅੱਛਾ- ਅੱਛਾ ਖਾਣਾ ਵੀ ਬਣਦਾ ਹੈਗਾ। ਉਹ ਤਾਂ ਚਲੋ ਮਿਠਾਈਆਂ ਬਣਦੀ ਹੈਗੀਆਂ, ਸੇਵੀਆਂ ਬਣਦੀਆਂ ਜਿਵੇਂ ਈਦ ਹੈਗੀ, ਤੇ ਜਾਂ ਕੁਛ ਹੈਗਾ ਤੇ ਪਰ ਬੰਦੇ ਨੂੰ ਫਿਰ ਸੋਚ ਸਮਝ ਕੇ ਉਹ-ਉਹ ਵਾਲਾ ਟਾਈਮ ਕਦੀ ਕਦੀ-ਕਦਾਰ ਤੇ ਚੱਲ ਜਾਂਦਾ, ਜਿਵੇਂ ਕੋਈ ਮਹਿਮਾਨ ਆ ਗਿਆ। ਤੁਹਾਡੇ ਘਰ, ਮਿਹਮਾਨਾ ਦੀ ਸੇਵਾ ਕਰਨਾ ਵੀ ਸਾਡ ਸਾਡਾ ਕਿਉਂਕਿ ਸਾਡੇ ਘਰ। ਸਾਡੇ ਤੇ ਕਿਹਾ ਗਿਆ। ਅਥੀਤੀ ਦੇਵੋ ਬਓ। ਮਤਲਬ ਭਗ ਅਤੀਥੀ ਨੂੰ ਭਗਵਾਨ ਹੀ ਮੰਨਿਆ ਗਿਆ ਨਾ ਬਾ
ਹਾਂ ਭਗਵਾਨ ਦਾ ਰੂਪ ਹੀ ਹੁੰਦਾ ਹੈ ਉਹ ਕੋਈ ਸਾਡੇ ਘਰ ਆਂਦਾ ਤਾਂ ਆਹੋ ਤਾਂ ਦੇਖੋ ਸ ਸ ਸਭ ਜਗ੍ਹਾ ਈ ਏ। ਵਧੀਆ ਗੱਲ ਹੈ ਨਾ ਸਗੋਂ ਚਲੋ ਕਦੇ- ਕਦੇ ਤਾਂ ਚੱਲ ਜਾਂਦਾ ਬੰਦੇ ਦਾ ਖਾਣ ਪੀਣ ਐਵੇਂ ਜ
ਹਾਂ ਦੇਖੋ ਕਦੀ -ਕਦੀ ਸਾਮੂਜਿਕ ਜ ਸਮੂਹਿਕ ਭੋਜ ਵੀ ਚੱਲਦਾ ਹੈ ਨਾ ਜਿਵੇਂ ਲੰਗਰ ਹੋ ਗਏ ਭੰਡਾਰੇ ਹੋ ਗਏ ਪਰਿਵਾਰਿਕ ਭੋਜਨ ਜਾਂ ਕੋਈ ਭਾਈਚਾਰੇ ਕ ਬੜਾਵਾ ਦੇਤਾ ਹੈ। ਇਹ ਸਭ ਚੀਜ਼ੇ ਤਾਂ ਦੇਖੋ ਬਹੁਤ ਜ਼ਰੂਰੀ ਹੈ। ਕਭੀ -ਕਭੀ ਤਾਂ ਹੋਣੀ। ਚਾਹੀਏ ਇਹ ਸਭ ਚੀਜ਼ੇ ਕਿਉਂਕਿ ਉਸਕ ਕਰਨੇ ਵੀ ਹਮੇ ਕਭੀ- ਕਭੀ ਇਹ ਸਭ ਚੀਜ਼ੇ ਵੀ ਹੋ ਜਾਤੀ ਹੈਂ।
ਬਿਲਕੁਲ -ਬਿਲਕੁਲ ਉਹ ਤਾਂ ਦੇਖੋ ਹੁੰਦਾ ਹੀ ਹੈ ਹੁਣ ਕਦੇ ਆਪਾਂ ਜਿਵੇਂ ਕੋਈ ਹੋ ਗਿਆ ਕਈ ਕਈ ਲੋਕ ਤੁਸੀਂ ਵੇਖਿਆ ਹੋਏਗਾ ਕਿਸੇ ਦਾ ਬਰਡੇ ਹੈ ਜਾਂ ਐਨੀਵਰਸਰੀ ਹੈ ਆਪਾਂ ਲੰਗਰ ਲ ਆਈ ਦਿੰਦੇ ਨੇ ਕਿੱਥੇ ਵੀ ਆਪਦੇ ਘਰ ਦੇ ਬਾਹਰ ਜਾਂ ਕਿੱਥੇ ਵੀ ਆ ਆਪਾਂ ਲਾ ਦੇਗੇ ਹੇਗੇ। ਤਾਂ ਵਧੀਆ ਹੈ ਨਾ ਇਸੇ ਬਹਾਨੇ ਸਭ ਲੋਕਾਂ ਨੂੰ ਆਪਾਂ ਥੋੜਾ ਜਿਹਾ ਉਹ ਹੋ ਜਾਂਦਾ ਹੈ।
ਹਾਂ ਚਲੋ ਵੈਸੇ ਤਾਂ ਦੇਖੋ ਆਖਿਰ 'ਚ ਮੈਂ ਤੁਹਾਨੂੰ ਇਹੀ ਸਮਝਾਵਾਂਗੀ ਕਿ ਬਈ ਜਿਹੜਾ ਉਹ ਖਾਣਾ ਹੈਗਾ ਉਹ ਸਾਡੀ ਮਤਲਬ ਅਨਮੋਲ ਥਾਲੀ ਹੈਗੀ ਨਾ ਉਹਨੂੰ ਸੰਤੁਲਿਤ ਬਣਾ ਕੇ ਨਾਲ ਸ਼ੁੱਧ ਨਾਲ ਨਹੀਂ ਸਹੀ ਮਾਤਰਾ 'ਚ ਖਾਓ। ਤਾਂ ਕਿ ਤੁਹਾਡੀ ਜਿਹੜਾ ਸਵਾਰਥ ਸਰੀਰ ਰਹੇ। ਤੁਹਾਡੀ ਆਯੂ ਲੰਬੀ ਹੋਏ ਮਤਲਬ ਕਿਉਂਕਿ ਭੋਜਨ ਦਾ ਸਾਨੂੰ ਸਨਮਾਨ ਵੀ ਕਰਨਾ ਚਾਹੀ ਬਰਬਾਦੀ ਨਹੀਂ ਕਰਨੀ।
ਬਿਲਕੁਲ -ਬਿਲਕੁਲ ਜੀ ਬਿਲਕੁਲ ਇਹ ਤਾਂ ਬਿਲਕੁਲ ਤੁਸੀਂ ਗੱਲ ਠੀਕ ਕਹੀ ਕਿ ਮਤਲਬ ਖਾਣੀ ਖਾਣੇ ਖਾਣ ਦੀ ਆਪਾਂ ਨੂੰ ਬਰਬਾਦੀ ਨਹੀਂ ਕਰਨੀ ਓਨਾ ਹੀ ਲੈਣਾ ਚਾਹੀਦਾ ਜਿੰਨਾ ਸਾਨੂੰ ਜ਼ਰੂਰ ਜ਼ਰੂਰਤ ਹੋਵੇ। ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤਿ ਸ੍ਰੀ ਅਕਾਲ ਜੀ।